ਵਧੀਆ ਵਧੀਆ ਸੁਣਾਓ ਭਾਜੀ ਠੀਕ ਹੋ?
ਵਧੀਆ ਸਭ ਠੀਕ ਹੈ।
ਹਾਂਜੀ, ਵਧੀਆ ਵਧੀਆ। ਬਸ ਹੂਨੇ ਨਾਸ਼ਤਾ ਕਰਕੇ ਬੈਠੇ ਸੀ। ਹੋਰ ਸੁਣਾਓ, ਘਰ ਸਭ ਵਧੀਆ ਨੇ ਰੈਣ ਮੁੰਡੇ ਠੀਕ ਨੇ ਤਾਡੇ?
ਕੀ ਕਰਦੇ
ਭਾਜੀ ਅਪਣਾ ਹੁਣੇ ਅਪਣਾ ਕੀ ਕਹਿੰਦੇ ਨੇ ਬਜ਼ਾਰੋਂ ਖਾਧਾ ਪੂੜੀਆਂ ਤੇ ਨਾਲ ਛੋਲੇ ਖਾਦੇ ਹੀ। ਹਾਂਜੀ। ਸਵੇਰ ਆਪਾ ਜਲਦੀ ਉੱਠ ਜਾਈਦੈ ਨਾ ਭਾਜੀ, ਚਾਰ ਵਜੇ ਉੱਠ ਜਾਈਦੈ। ਚ ਸੱਤ ਸਵਾ ਅੱਠ ਵਜੇ ਕੋਲ ਨਾਸ਼ਤਾ ਕਰ ਲਈਦੈ। ਸਵੇਰੇ ਉੱਠ ਕੇ ਆਪਾਂ ਪੈਲੇ ਅਪਣਾ ਕੀ ਕੈੰਦੇ ਨੇ ਜੋਗਿੰਗ ਤੇ ਜਾਂਣੇ ਆਂ, ਵੋਕ ਕਰਨੇ ਆਂ, ਜਿੰਮ ਜਾਂਣੇ ਆਂ। ਤੇ ਮੈਡੀਟੇਸ਼ਨ ਕਰਨ ਆ ਤੇ ਥੋੜ੍ਹੀ ਉਹ ਯੋਗਾ ਕਰਨੇ ਆ ਆਪਣਾ ਵਾਈਫ ਨਾਲ।
ਮ ਆਪਾਂ ਚ ਨੂੰ ਜਨਾ ਉਠਿਆ ਵ ਤੇ ਫਿਰ ਉੱਠਣ ਦਾ ਇੰਨਾ ਫਾਇਦਾ ਰਿਆ। ਮੈਡੀਟੇਸ਼ਨ ਕਰਨ ਨਾਲ ਸਰੀਰ ਨਾਲ ਹਲਕਾ ਰਹਿੰਦਾ ਹੈ ਪਾਣੀ ਪਾਣੀ ਪੀਣਾ ਚਾਹੀਦਾ ਬੰਦੇ ਨੂੰ ਗਲੋ ਆਉਂਦਾ ਚਹਰੇ ਤੇ
ਹਾਂਜੀ। ਹੋਰ ਭਾਜੀ ਹਾਂਜੀ ਪਾਣੀ ਪੀਣਾ ਚਾਹੀਦਾ ਭਾਜੀ ਦਿਨ ਚ ਅੱਠ ਲੀਟਰ ਪੀਣਾ ਚਾਹੀਦਾ ਇੱਕ ਬੰਦੇ ਨੂੰ ਵਧੀਆ।
ਬਸ ਵੀ ਪੰਜ ਛੇ ਲੀਟਰ ਬੰਦਾ ਠੀਕ ਡਾਕਟਰ ਵੀ ਕਹਦੇ ਨੇ।
ਹਾਂਜੀ ਭਾਜੀ ਬਿਲਕੁਲ। ਹੋਰ ਬੱਚੇ ਜੋਬ ਲੱਗ ਗਏ ਤੁਹਾਡੇ ਬੱਚਿਆਂ ਦੇ।
ਹਜੇ ਅਸੀਂ ਤਾਂ ਦਿੱਲੀ
ਅੱਛਾ ਦਿੱਲੀ ਹੈ ਕ ਹੋਰ, ਦਿੱਲੀ ਚ ਕੀ ਕਰਦਾ ਵਾ?
ਦਿੱਲੀ ਵਿੱਚ ਡਾਕਟਰ ਹੈ ਭਾਜੀ ਉਹ।
ਅੱਛਾ।
ਕੋਲਿੰਗ।
ਹੋਰ ਸੁਣਾਓ ਅਪਣਾ, ਵਧੀਆ ਕੰਮ ਲੱਗੇਆ ਜੋਬ ਵਧੀਆ ਲੱਗ ਗਿਆ?
ਅੱਛਾ, ਚਲੋ ਵਧੀਆ ਗੱਲ ਏ। ਮੇਰਾ ਵੀ ਮੁੰਡਾ ਹੁਣ ਅਪਣਾ ਜੋਬ ਲੱਗਿਆ ਨਾ ਡੋਕਟਰ ਦੀ ਐਥੇ ਈ। ਅਪਣਾ ਲੋਕਲ ਹੀ ਸਿਵਲ ਹੋਸਪਿਟਲ ਹੈ ਸਾਡਾ ਜੇੜਾ ਲੋਕਲ ਗੌਵਰਮਾ ਏਚ। ਔਥੇ ਲਗਿਐ ਡੋਕਟਰੀ ਜੋਬ।
ਬੋਹਤ ਵਧੀਆ ਲਗਦੈ।
ਹੋਰ ਸੁਣਾਓ ਅਪਣਾ? ਤੁਸੀਂ ਵੀ ਅਪਣਾ ਸਵੇਰੇ ਓਠ ਕੇ ਜਲਦੀ ਜਾਯਾ ਕਰੋ ਭਾਜੀ, ਮੈਂ ਸਲਾਹ ਦਿੰਣਾ ਤੁਹਾਨੂੰ ਸਵੇਰੇ ਓਠ ਕੇ ਜਲਦੀ ਵੋਕ-ਵੂਕ ਤੇ ਜਾਯਾ ਕਰੋ ਅਪਨਾ, ਹੈਲਦੀ ਰੈੰਦਾ ਸ਼ਰੀਰ।
ਮੈ ਤੇ ਭਾਜੀ ਜਾਨੈ ਜਲਦੀ ਉੱਠਨਾ ਮੈਂ ਤੇ ਆਪਨੇ ਬੱਚੇਆਂ ਨੂੰ ਵੀ ਕੈੰਨਾ ਜਲਦੀ ਉੱਠੇਯਾ ਕਰੋ ਇੰਨੇ ਫੈਦੇ ਨੇ। ਮਨਦੇ ਈ ਨੀ ਓ ਫੋਨ ਚ ਲੱਗੇ ਰੈੰਦੇ ਨੇ।
ਚਲੋ ਕੋਈ ਗੱਲ ਨੀ ਭਾਜੀ, ਫੋਨ ਦੇਨਾ ਬਾੰਦ ਕਰ ਦੇਨਾ ਮਤਲਬ ਫੋਨ ਦੇਨਾ ਬੰਦ ਵੀ ਨੀ ਜੈਵੇਂ ਫ ਦਿਨ ਚ ਦੋ ਯਾ, ਏਕ ਘੰਟੇ ਫੋਨ ਦੇਆ ਕਰੋ ਬਾਸ। ਹੋਰ ਨਾਲ ਬੱਚੇਆਂ ਦੀ ਆਈਸਾਈਡ ਵੀ ਨੀ ਵੀਕ ਹੋਏਗੀ ਤੇ ਅਪਨਾ ਥੋੜਾ ਬ੍ਰੇਨ ਵੀ ਸ਼ਾਰਪ ਰੇਗਾ ਮਤਲਬ, ਹੋਰ ਓਨਾਂ ਦੀ ਆਊਟਸਾਈਡ ਗੇਮਸ ਵੱਲ ਧੇਆਨ ਜਾਏਗਾ ਨਾ ਜੈਵੇਂ ਕ੍ਰਿਕਟ ਵਗੈਰਾ, ਓਨਾਂ ਦੀ ਬੋਡੀ ਫਿਟ ਵੀ ਰਏਗੀ ਤੇ ਥੋੜੇ ਐਕਟਿਵ ਰੈਨਗੇ ਓ।
ਮੇਰੇ ਫੋਨ ਚ ਮੈਨੂੰ ਚਲਾਨ ਚ ਕੋਈ ਦਿੱਕਤ ਨੀ ਹੈਗੀ ਮਤਲਬ ਬੱਚਾ ਗੇਮ ਚਲਾਏ ਅੰਦਰ। ਥੋੜਾ ਚਲਾਏ, ਟਾਈਮ ਟੇਬਲ ਸੈਟ ਕਰੇ ਸਵੇਰੇ ਐ ਕਰਨੈ, ਸ਼ਾਮੀ ਐ ਕਰਨੈ।
ਹਾਂਜੀ ਹਾਂਜੀ, ਬਿਲਕੁਲ। ਸਵੇਰੇ ਉੱਠ ਕੇ ਜੋਗਿੰਗ ਜਾਨਾ, ਮੈਡੀਟੇਸ਼ਨ ਕਰਨਾ, ਮੁ ਘੁਮਨ ਫੀਰਨ ਆਏ ਹੋਏ ਆ ਸਿੱਖ ਐ ਕਰਨਾ, ਰੂ ਟੀਨ ਬਨਾ ਅਪਨਾ। ਓ ਤਾਂ ਵੀ ਓ ਅਪਣਾ ਫਿੱਟ ਵੀ ਰੇਗਾ ਤੇ ਥੋੜਾ ਹੈਲਦੀ ਰਏਗਾ, ਓਨੂ ਕੈ ਮਿਕਸ ਫ੍ਰੂਟ ਰੋਜ ਖਾਨੇ ਨੇ। ਫ੍ਰੂਟ ਜਿੰਨਾ ਇਨਟੇਕ ਕਰੇਗਾ ਓਨਾ ਸਈ ਰੇਗਾ ਵਿਟਾਮਿਨ ਮਿਨਰਲ ਮਿਲਨਗੇ ਓਨੂ ਫੂਟ, ਫ੍ਰੂਟਸ ਚੋਂ।
ਨਾਲੇ਼ ਗੇਮਸ ਇਨਡੋਰ। ਏਨੀ ਇਨਡੋਰ ਨੀ ਖੇਲਨੀ ਚਾਈਦੀ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਇੰਡੋਰ ਅਪਣਾ ਕੀ ਕੈਂਦੇ ਨੇ ਹਮੇਸ਼ਾ ਫੋਨ ਤੇ ਆਪਣਾ ਜੇ ਮੋਬਾਈਲ ਤੇ ਮਤਲਬ ਚਲਾਓ ਅਪਣਾ ਯੂਜ਼ਫੁਲ ਓਦ ਨਾਲ, ਬ੍ਰੇਨ ਸੋ਼ਰਪ ਕਰੋ ਆਪਨਾ ਨੌਲੇਜ ਲਓ।
ਇੰਡੋਰ ਖੇਲ ਸਕਦੇ ਨੇ, ਜਿਵੇਂ ਚੇਸ ਕੀ ਹੂੰਦੀ ਏ ਮਤਲਬ ਓਦੇ ਨਾਲ ਮਲਬ ਮਨ ਦਾ ਓ, ਓ ਵਦ ਏ ਨਾ ਹਾਂਜੀ। ਆਊਟਡੋਰ ਗੇਮਸ ਨਾਲ ਪਰ ਬੰਦਾ ਹੈਲਦੀ ਵੀ ਰੈਂਦਾ ਬੱਚਾ, ਬੱਚੇਆਂ ਨੂੰ ਖੇਲਨੀ ਚਾਈਦੀ ਐ ਆਊਟਡੋਰ ਵੀ
ਹਾਜੀ, ਬਿਲਕੁਲ-ਬਿਲਕੁਲ ਭਾਜੀ ਅਪਾਂ ਅਪਨਾ ਕੀ ਕੈੰਦ ਮੇਨੇ ਮੈਂ ਆਪਨਾ ਜਦੋਂ ਛੋਟਾ ਹੁੰਦਾ ਸੀ ਨਾ ਆਊਟਡਰ ਕ੍ਰਿਕਟ ਖੇਲੀ ਦਾ ਸੀ ਨਾ ਅਪਾਂ ਕੀ ਦੱਸੀਏ ਭਾਜੀ ਤੁਆਨੂੰ। ਆੱਜ-ਕਾੱਲ ਦੇ ਬੱਚੇ ਨਈ ਖੇਲਦੇ ਏਨਾਂ ਕ੍ਰਿਕਟ, ਜਿੰਨਾ ਆਪਾਂ ਖੇਲ ਬੈਠੇ ਆ ਪੈਲੇ।
ਬਦੀਆ ਜੀ ਬਦੀਆ, ਆੱਪਾ ਤੇ ਬੋਤ ਖੇਲੇ ਆ ਵੈਸੇ।
ਹਾਂ, ਹਾਂਜੀ-ਹਾਂਜੀ ਵਦੀਆ-ਵਧੀਆ, ਓ ਮੈਂ ਸੁਨੇਆ ਸੀ ਪਿੱਛੇ ਤੁਆਡੀ ਅਪਨਾ ਵਾਈਫ ਬਿਮਾਰ ਹੋ ਗੀ ਸੀ ਬੜੀ।
ਬੱਸ ਫਾਸਟ-ਫੂਡ ਖਾਲੇ ਸੀ ਓਨੇ ਵੀ ਜਾਦਾ।
ਅੱਛਾ, ਫਾਸਟ-ਫੂਡ ਜਾਦਾ ਖਾਲੇਆ ਸੀ ਇੰਟੇਕ ਓ ਫੂੜ-ਪੋਈਜਨੀਂਗ ਹੋਗੀ ਸੀ ਓਨੂੰ?
ਭਾਜੀ। ਓ ਹਾਂਜੀ-ਹਾਂਜੀ, ਵਦੀਆ ਤਲੇਆ-ਮੱਲੇਆ ਹੁੰਦੈ ਫੇਰ ਤਲੇਆ ਹੋਏਆ,, ਗਲਤ ਹੈਗਾ ਬਰ ਬਰਗਰ ਜੋ ਮਰਜੀ ਲੈਲੋ। ਬੰਦਾ ਘਾਰ ਦਾ ਖਾਨਾ ਖਾਏ, ਰੋਟੀ ਸਬਜੀ।
ਹਾਂਜੀ, ਭਾਜੀ ਘਾਰ ਦਾ। ਅਪਨਾ ਖਾਨਾ ਜਾਦਾ ਆ, ਓਨੂ ਕੋ ਆਪਨਾ ਵਾਈਫ ਨੂੰ ਆਪਣਾ ਲਾਈਟ ਈ ਖਾਏ ਹੁਨ ਤੇ ਅ ਫੂੜ ਪੋਏਜਨੀਂਗ ਹੋਈ ਵੀ ਏ। ਘਾਰ ਦਾ ਵੀ ਤੇ ਜਦੋਂ ਓ ਠੀਕ ਹੋ ਜੇਗੀ ਨਾ ਆਪਨਾ, ਤੇ ਅਪਨਾ ਓਨੂੰ ਕੋ ਆਪਨਾ ਓਨੂ ਕਓ ਘਾਰ ਦਾ ਜਾਦਾ ਆਪ ਤੇ ਐਡੀਕਟ ਹੋਏ ਘਾਰ ਦੇ ਖਾਨੇ ਚ।
ਹੋਰ ਠੀਕ ਓ ਤੁਸੀ?
ਹੋਰ, ਹਾਂਜੀ ਭਾਜੀ ਆਵਾਂਗੇ ਜ਼ਰੂਰ ਆਵਾਂਗੇ। ਤੁਸੀ ਵੀ ਆਨਾ ਏਕ ਚੱਕਰ ਲਾਣਾ ਐਥੇ, ਇੰਨੀ ਵਾਰੀ ਤੁਆਨੂੰ ਮੈਂ ਦੇਖੇਆ ਘਾਰ ਦੇ ਬਾਰੋਂ ਈ ਲਾੰਗ ਜਾਂਦੇ ਓ।
ਫੈਕਟਰੀ ਵੀ ਹੈਗੀ ਆ ਆਰ-ਆਰ ਮੈਟਲ?
ਅੱਛਾ ਆਰ ਆਰ ਮੈਟਲ ਤੋਂ ਫੈਕਟਰੀ ਹੈਗੀ ਆਪਣੀ, ਕੀ- ਕੀ ਬਣਾਉਂਦੇ ਭਾਜੀ ਸਟੀਲ ਵ ਸਟੀਲ ਦਾ ਕਰਦੇ ਸੀ ਉਹ ਆਪਣਾ, ਹੋਰ ਵੀ ਕੁਛ ਆਈਟਮਾਂ ਲਾਈਆਂ
ਹਜੇ ਬਰਾਸਕ ਉੱਪਰ ਵੀ ਉਹਨੂੰ ਬਣਾ ਲਿਆ
ਅੱਛਾ ਕੀ ਬਣਾ ਲਿਓ ਉਹਦੇ 'ਚ ਬਰਤਨ ਜਾਂ ਗਲਾਸ
ਮਣ ਜੀ ਸਾਰੀ ਆਈਟਮਾਂ ਆ ਮਤਲਬ
ਸਾਰੀਆਂ, ਸਾਰੀਆਂ ਵ ਲੋਟਾਂ, ਬਰਤਨ, ਗਲਾਸ, ਚਮਚਾ ਵਧੀਆ ਵਧੀਆ, ਵਧੀਆ ਬਹੁਤ ਵਧੀਆ ਗੱਲ ਤੇ ਬਹੁਤ, ਮੇਰਾ ਵੀ ਆਪਣਾ ਇੱਥੇ ਹੈਗਾ ਸੀ ਨਾ ਇੱਥੇ ਸਪਲਾਈ ਦਾ ਕੰਮ ਹੈ ਮੇਰਾ, ਤੇ ਮੈਨੂੰ ਆਪਣਾ ਕੁਛ ਚਾਹੀਦਾ ਹੈਗਾ ਮੈਂ ਤੁਹਾਨੂੰ ਫੋਨ ਕਰ ਦਵਾਂਗਾ ਭਾਜੀ
ਨਹੀ ਭਾਜੀ, ਤੇ ਨਾਲੇ ਹੋਰ ਦੱਸੋ ਬ ਬੰਦੇ ਨੂੰ ਇੰਨੇ ਸਾਡੇ ਦੇਸ਼ 'ਚ ਪਾਣੀ ਦੀ ਕਿੰਨੀ ਸ਼ੋਰਟੇਜ ਹੋ ਰਹੀ ਹੈ ਬ
ਹ ਪਾਣੀ ਭਾਜੀ ਹੁਣ, ਪੇੜ ਲਾਵਾਂਗੇ ਨਾ ਤਾਂ ਪਾਣੀ ਦਾ ਵੋਟ ਲੈਵਲ ਉੱਤੇ ਹੋਏਗਾ, ਜਿਵੇਂ ਰਾਜਸਥਾਨ ਵਿੱਚ ਪਾਣੀ ਦੀ ਲੈਵਲ ਥੋੜਾ ਘੱਟ ਛਟ ਜਾਵੇ ਛੋਟੇ ਜਿਹੇ। ਤੇ ਉੱਥੇ ਆਪਣਾ ਕੀ ਕਹਿੰਦੇ ਨੇ ਪੇੜ ਲਾਉਣਾ ਜਿੰਨਾ ਪੇੜ ਲਾਈਏ ਨਾ ਓਨਾ ਠੀਕ ਰਹੇਗਾ। ਉਹਦੇ ਨਾਲ ਜਿਹੜਾ ਗਰਾਊਂਡ ਵਾਟਰ ਲੈਵਲ ਨਾ ਉਪਰ ਹੈਗਾ ਅਤੇ ਆਪ ਕੀ ਕਹਿੰਦੇ ਨੇ ਉਹਨਾਂ ਜਿਹੜੇ ਟਿਊਬਵੈਲ ਹੁੰਦੇ ਜਿੱਥੋਂ ਪਾਣੀ ਕੱਢਦੇ ਨੇ। ਤੇ ਫਿਰ ਪਾਣੀ ਉਹਨਾਂ ਦੇ ਕੋਲ ਆਪਣਾ ਰੀਚ, ਉਹਨਾਂ ਦੇ ਰੀਚ ਹੋ ਜਾਵੇਗਾ।
ਜਦ ਪਾਣੀ ਸਾਡਾ ਰੁਸਿਆ ਹੈਗਾ ਜੇ।
ਹਾਂਜੀ ਭਾਜੀ।
ਬਈ ਸਾਨੂੰ ਪਾਣੀ ਬਚਾਉਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ। ਨਹਾਾਂਉਂਦੇ ਹੋਏ, ਨਾ ਜ਼ਿਆਦਾ ਵੇਸਟ ਕਰੋ ਪਾਣੀ।
ਹਾਂਜੀ। ਹੋਰ ਸੁਣਾਓ ਭਾਜੀ, ਠੀਕ ਆ
ਹਾਂਜੀ- ਹਾਂਜੀ, ਵਧੀਆ ਭਾਜੀ
ਹੋਰ ਆਪਣਾ ਕੀ ਕਹਿੰਦੇ ਨੇ ਆਪਣਾ ਬੇਟੀ ਵੀ ਸੀ ਤੁਹਾਡੀ, ਕੀ ਕਰਦੀ ਉਹ ਅਜੇ
ਉਹੇ ਮਤਲਬ ਟੈਵਲਥ ਕਰਦੀ ਹੈ, ਖਾ ਰਹੀ ਹੈ
ਅੱਛਾ ਟੈੰਥ ਹੋ ਗਈ ਏ ਵਧੀਆ ਨੰਬਰ ਆਏ ਨੇ ਟੈਂਥ 'ਚ
ਹਾਂਜੀ
ਮੈਂ ਕਿਹਾ ਟੈਂਨਥ 'ਚ ਵਧੀਆ ਨੰਬਰ ਆ ਗਏ ਨਾ ਉਹਦੇ
ਹਾਂਜੀ-ਹਾਂਜੀ
ਹਾਂਜੀ ਹੋਰ ਆਪਣਾ ਕੀ ਪੋਲਿਊਸ਼ਨ ਕਿੰਨਾ ਵੱਧ ਗਿਆ ਭਾਜੀ ਉਹ ਡੇਲੀ ਜੀ ਇੰਨਾ ਪੋਲਿਊਸ਼ਨ ਵੱਧ ਗਿਆ ਗਲੋਬਲ ਵਾਰਮਿੰਗ ਵੀ ਵੱਧ ਰਹੀ ਹੈ
ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਇੰਨਾ ਪੋਲਿਊਸ਼ਨ ਹੋ ਰਿਹਾ ਦਿੱਲੀ 'ਚ ਤੇ
ਹਾਂਜੀ ਭਾਜੀ, ਉਹ ਆਪਣਾ ਕੀ ਕਹਿੰਦੇ ਨੇ ਤੇ ਉੱਥੇ ਜਿੰਨਾ ਪੇੜ ਲਾਈਏ ਨਾ, ਉਹਨਾ ਪੋਲਿਊਸ਼ਨ ਲੈਵਲ ਘੱਟ ਹੋਏਗਾ ਉੱਥੇ। ਹਾਂਜੀ ਮੈਂ ਤੇ ਕਹਿੰਦਾ ਸਾਰਿਆਂ ਨੂੰ ਪੇੜ ਲਾਉਣ, ਹੁਣੇ ਮੈਂ ਕੱਲ੍ਹ ਤਿੰਨ ਪੇੜ ਲਾ ਕੇ ਆਇਆ ਭਾਜੀ।
ਸਹੀ ਬਹੁਤ ਵਧੀਆ ਗੱਲ ਹੈ ਭਾਜੀ, ਇੰਨੀ ਆਬਾਦੀ ਬ ਪੇੜ ਲਾਏ।
ਹਫਤੇ ਦਾ ਉਹ ਬਣਾ ਲੈਣਾ, ਹਫਤੇ ਤਿੰਨ ਪੇੜ ਜ਼ਰੂਰ ਲਾ ਲੈਣੇ ਹਰ ਹਫ਼ਤੇ ਪੇੜ ਲਾਉਣਾ ਹਰ ਹਰ ਜਗਾ ਜਗਾ ਤੇ।
ਸਹੀ ਹੈ, ਭਾਜੀ ਬਹੁਤ ਵਧੀਆ ਗੱਲ ਹੈ।
ਹਾਂਜੀ ਮੈਂ ਆਪਣਾ ਵੈਸੇ ਆਪਣਾਇਆ ਮਾਇੰਡ 'ਚ ਗੱਲ ਆ ਗਈ ਕਿ ਆਪਣਾ ਨੇਚਰ ਨੂੰ ਜਿਵੇਂ ਹੁਣ ਕਰਨਾ। ਨੇਚਰ ਥੋੜ੍ਹੀ ਡੈਮੇਜ ਹੁੰਦੀ ਪਈ ਨਾ ਪੋਲਿਊਸ਼ਨ ਨਾਲ। ਤੇ ਪੋਲਿਊਸ਼ਨ ਆਪਣਾ ਜਿੰਨਾ ਘੱਟ ਹੋਏਗਾ, ਉਹਨੇ ਮਤਲਬ। ਪੇੜ ਲਾ ਕੇ ਘੱਟੇਗਾ ਤਾਂ ਹੀ ਮੈਂ ਪੇੜ ਲਾਉਣੇ ਸ਼ੁਰੂ ਕੀਤੇ ਨਾ ਹੁਣ। ਹੋਰ ਤੁਸੀਂ ਸੁਣਾਓ ਤੁਸੀਂ ਵੀ ਮੈਂ ਕਹਿ ਰਿਹਾ ਸੀ ਪੇੜ ਪੂੜ ਲਾਓ ਆਪਣਾ, ਆਪਣੇ ਏਰੀਆ 'ਚ ਕੋਲ -ਕੋਲ। ਸਾਰੀ ਆਪਣਾ ਸੁਸਾਇਟੀ ਨੂੰ ਕਹੋ। ਐ ਜ ਆਪਣਾ ਕੋਈ ਸ਼ੁਰੂ ਕਰਨ ਤੇ ਆਪਣਾ ਸਾਰੇ ਕਾਊਂਟਰੀ ਕਂਟਰੀ ਪਾ ਕੇ। ਪੇੜ ਲਿਆਓ ਤੇ ਲਾਓ ਆਪਣੀ ਸੋਸਾਇਟੀ ਚ।
ਨਾ ਨਾ ਨਾਾਂ ਕਰਾਂਗੇ ਭਾਜੀ ਐਨ ਜੀਓ ਚ ਮੈਂ ਨਾ ਡੋਨੇਸ਼ਨ ਕਰ ਦਿੰਦਾ ਵੈਸੇ। ਥੋੜੇ ਥੋੜੇ ਟਾਈਮ ਤੱਕ ਹਾਂਜੀ, ਉਹ ਵੀ ਪੇੜਾਂ ਦੀ ਹੁੰਦੀ ਆ ਨਾ ਮੇਰਾ ਤਾਏ ਦਾ ਮੁੰਡਾ ਹੀ ਲਗਿਆ ਉਹਦੇ ਵਿੱਚ।
ਅੱਛਾ ਚਲੋ ਬਹੁਤ ਵਧੀਆ ਗੱਲ ਹੈ ਤੇ ਬਹੁਤ।
ਹਾਂ ਪੇੜ ਗਰਮ ਚ ਪੇੜ ਨਾਲ ਸਾਨੂੰ। ਫਲ ਫਰੂਟ ਇੰਨਾ ਕੁਛ, ਮਿਲਦਾ ਹੈ ਵਯੂ ਠੰਡੀ ਛਾਂ। ਸਬਜ਼ੀਆਂ।
ਹੋਰ ਸੁਣਾਓ ਭਾਜੀੀ ਠੀਕ ਹੋ ਤੁਸੀਂ।
ਹ।
ਹਾਂ ਜਾਂ ਆਪਣਾ ਕੀ ਕਹਿੰਦੇ ਨੇ ਮੈਂ ਕਹਿ ਰਿਹਾ ਸੀ ਤੁਹਾਨੂੰ ਕੋਈ ਆਪਣਾ ਲੱਤ ਪੀੜ ਦਾ ਡਾਕ। ਗਾ ਤੁਹਾਡੇ ਕੋਲ ਨੋਨ ਚ।
ਵਧੀਆ ਹੈਗਾ ਭਾਜੀ
ਆਪਣਾ ਉਹਨੂੰ ਮੇਰਾ ਜਿਹੜਾ ਆਪਣਾ ਕੀ ਕਹਿੰਦੇ ਨੇ ਨੰਬਰ ਦੇਣਾ ਤੇੈਨੂ ਉਹਨੂੰ ਕਹਿਣਾ ਅਪੋਇੰਟਮੈਂਟ ਰੱਖਿਆ ਕੋਈ ਵਧੀਆ ਜੀ ਮੇਰੀ।
ਆਪਣਾ ਇੱਕ ਮੇਰੀ ਆਪਣਾ ਜਿਹੜੀ ਲੱਤ ਨਾ ਐਲੀ ਓੜੀ ਪੀੜ ਹੁੰਦੀ ਵੇ ਖੱਬੀ।
ਸੀ ਕੀ ਕੀਤਾ ਸੀ?
ਹਾਂ ਭਾਅ ਜੀ।
ਨਈ ਭਾਜੀ ਉਹ ਪਤਾ ਨੀ ਕਿਉ ਆਪੇ ਈ ਦਰਦ ਹੋਣ ਲੱਗ ਗੀ ਅੰਦਰੋ।
ਤੂੰ ੳਹਨੂੰ ਕੈਹ।
ਹਾਂ।
ਆਨਾ ਕਦੋਂ ਘਾਰ
ਤੁਸੀਂ ਵੀ ਆਓ ਭਾਜੀ ਹਾਂ ਤੁਸੀਂ ਤਾਂ ਬਾਹਰੋਂ ਈ ਲੰਘ ਜਾਂਦੇ ਓ ਭਾਜੀ ਦੇਖਦੇ ਵੀ ਨੀ।
ਜਦੋਂ ਆਉਣ ਵਾਲਾ ਪੱਕਾ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਭਾਅਜੀ ਆਵਾਂਗੇ ਜ਼ਰੂਰ ਆਵਾਂਗੇ ਹੁਣ ਤੇ ਆਵਾਂਗੇ ਸਿੱਧਾ ਡਿਨਰ ਕਰਨ ਆਵਾਂਗੇ ਤਾਹਡੇ ਘਰ।
ਹਾਂਜੀ ਹਾਂਜੀ ਪੱਕਾ ਪੱਕਾ।
ਹਾਂਜੀ ਭਾਜੀ ਦਾਲ ਮੱਖਣੀ ਨਾਲ ਸ਼ਾਹੀ ਪਨੀਰ ਬਣਾ ਕੇ ਰੱਖਣਾ।
ਹਮ।
ਨਾਲ ਸੈਲਡ ਰੱਖ ਦੇਣਾ ਤੰਦੂਰੀ ਰੋਟੀਆਂ ਵੀ।
ਹਜੀਜੀ।
ਹਾ ਭਾਜੀ ਫਿਰ ਮੇਰੇ ਘਰ ਆਉਣਾ, ਮੈਂ ਤੈਨੂੰ ਮੈਂ ਕਰਵਾਵਾਂਗਾ ਡਿਨਰ ਪੂਰੀ ਫੈਮਲੀ ਦਾ।
ਵੀ ਤੁਸੀ ਸਾਰਿਆ ਨੇ ਆਣਾ ਠੀਕ ਆ।
ਹਾਂਜੀ ਚਲੋ ਫਿਰ ਭਾਜੀ ਮਿਲਣੇ ਆ ਆਪਣਾ ਫੇਿਰ।
ਕੀ।
ਹਾਂਜੀ ਭਾਅਜੀ ਫਿਰ ਆਉਣਾ ਜ਼ਰੂਰ, ਮੈਂ ਆਉਣਾ ਜੀ ਮੈਂ ਫਿਰ। ਫਿਰ ਤੁ ਤੁਹਾਡੀ ਵਾਰੀ ਆਨ ਦੀ ਚੱਲ ਓਕੇ ਭਾ।